ਹਾਂਜੀ ਸਤਿ ਸ਼੍ਰੀ ਅਕਾਲ ਜੀ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
ਵਧੀਆ-ਵਧੀਆ ਤੁਸੀਂ ਸੁਣਾਓ ਨੈਟਵਰਕ ਸਹੀ ਆ
ਹਾਂਜੀ।
ਆਵਾਜ਼ ਆਉਂਦੀ ਮੇਰੀ ਸਹੀ
ਆਉਣ ਤੇ ਡਈ ਵਰ ਘੱਟ ਬੜੀ ਆਉਣ ਦੀ
ਅੱਛਾ ਪਤਾ ਨਹੀਂ ਕੀ ਪ੍ਰੋਬਲਮ ਹੋ ਗਈ ਨੈੱਟਵਰਕ 'ਚ ਥੋੜੀ ਪ੍ਰੋਬਲਮ ਆ
ਅੱਛਾ ਜੀ ਹੋਰ ਸੁਣਾਓ ਤੂੰ ਖਾ ਲਿਆ ਰੋਟੀ-ਪਾਣੀ ਸਵੇਰ ਦਾ?
ਹਾਂਜੀ-ਹਾਂਜੀ ਰੋਟੀ ਖਾ ਕੇ ਵਿਹਲੇ ਹੋ ਗਏ ਜੇ ਹੁਣ ਫੋਨ
ਅੱਛਾ ਠੀਕ ਹੈ ਬੱਚੇ ਗਏ ਸਕੂਲ?
ਬੱਚੇ ਸਕੂਲ ਚਲੇ ਗਏ ਨੇ
ਠੀਕ ਹੈ ਜੀ ਹੋਰ ਅੱਜ ਫਿਰ ਬਹੁਤ ਗਰਮੀ ਆ
ਹਾਂਜੀ ਗਰਮੀ ਏਦਾਂ ਹੀ ਹੁਣ ਗਰਮੀ ਦੇ ਦਿਨ ਨੇ ਦੋ ਮਹੀਨੇ ਦੇ ਜੇ ਗਰਮੀ ਪੂਰੀ ਪੈਣੀ ਹੈ।
ਕਿਹੜਾ ਮੌਸਮ ਵਧੀਆ ਲੱਗਦਾ ਵੇ ਗਰਮੀ ਦਾ ਤੇ ਸਰਦੀ ਦਾ?
ਮੈਨੂੰ ਜਿਹੜਾ ਜ਼ਿਆਦਾ ਠੰਡ ਵੀ ਨਹੀਂ ਚੰਗੀ ਲੱਗਦੀ ਜ਼ਿਆਦਾ ਗਰਮੀ ਵੀ ਨਹੀਂ ਜਿਹੜਾ ਠੀਕ ਠਾਕ ਜਿਹਾ ਮੌਸਮ ਹੁੰਦਾ ਨਾ
ਉਹ ਨਹੀਂ ਮਤਲਬ
ਜਿਸ ਤਰ੍ਹਾਂ ਅਕਤੂਬਰ ਨਵੰਬਰ ਵਾਲਾ ਉਹ ਤੇ ਓਧਰੋਂ ਜਿਹੜਾ ਹੁੰਦਾ ਵਾ ਮਾਰਚ
ਮਾਰਚ-ਮਾਰਚ ਅਪ੍ਰੈਲ
ਠੀਕ ਹੈ ਮਤਲਬ ਜਾਦੀ ਠੰਡ ਵੀ ਨੀ ਵਧੀਆ ਤੇ ਗਰਮੀ ਵੀ ਨੀ ਹੈਣਾ ਜਿੱਦਾਂ ਜੂਨ ਜੁਲਾਈ ਅਗਸਤ ਚ ਪੈਂਦੀ ਹੈ।
ਬਸ ਇਹੋ ਹੀ ਜਿਆਦਾ ਠੰਢ ਚ ਵੀ ਔਖਾ ਹੋ ਜਾਂਦਾ ਵਾ ਕੰਮ ਧੰਧਾ ਕਰਨਾ ਗਰਮੀ ਚ ਵੀ ਔਖਾ ਜਾਂਦਾ ਕਿਤੇ ਜਾਣਾ ਆਉਣਾ ਔਖਾ ਹੋ ਜਾਂਦਾ ਵਾ।
ਹਾਂਜੀ, ਹਾਂਜੀ, ਇਥੇ ਮਤਲਬ ਕੋਈ ਕੰਮ ਕੁੁੰਮ ਕਰਨ ਵੀ ਨੀ ਜੀਅ ਕਰਦਾ ਹਨਾ। ਠੰਡ ਚ ਜਦੋਂ ਜਿਆਦਾ ਜਦ ਜਦੋਂ ਜਿਆਦਾ ਠੰਡ ਹੋ ਜਾਂਦੀ।
ਫਿਰ ਵੀ ਜਿਸ ਤਰ੍ਹਾਂ ਹੁਣ ਗਰਮੀ ਚਾਚੀ ਦਾ ਠੰਡਾ ਆਊ ਤੇ ਫਿਰ ਕੰਮ ਕਰਾਂਗੇ ਇਹ ਜਦਾਂ ਸਿਆਲ ਚ ਕਹੀਦਾ, ਜਦੋਂ ਧੁੱਪ ਆਊ ਫੇਰ ਕਰਾਂਗੇ।
ਹਾਂਜੀ- ਹਾਂਜੀ।
ਆਹ ਚੀਜ਼ ਹੋ ਜਾਂਦੀ। ਹੋਰ ਤੁਸੀਂ ਵੀ ਹਾਊਸ ਵਈਫ ਜੇ।
ਹਾਂਜੀ।
ਤੁਸੀਂ ਵੀ ਘਰ ਦਾ ਹੀ ਕੰਮ ਧੰਦਾ ਕਰਦੇ।
ਹਾਂਜੀ-ਹਾਂਜੀ, ਔ ਹਾਊਸ ਵਾਈਫ ਹੀ ਆ। ਸਵੇਰ ਦਾ ਖਾਣਾ ਬਣਾ ਕੇ ਤੇ ਵਿਹਲੇ ਹੋਏ ਸੀ।
ਕੁਛ
ਤੇ ਹੁਣ ਦੁਪਹਿਰ ਦੀ ਤਿਆਰੀ ਮੈਂ ਬਸ ਤੇ ਮਤਲਬ ਮੇਰੇ ਜਿਹੜੇ ਹਸਬੈਂਡ ਔ ਫਿਰ ਪ੍ਰਾਈਵੇਟ ਜੋਬ ਕਰਦੇ, ਤੇ ਉਹ ਰੋਟੀ ਲੈ ਕੇ ਜਾਂਦੇ ਨਾ ਨਾਲ ਉਹ ਸਬਜ਼ੀ ਫੇਰ ਸਵੇਰੇ ਬਣਾ ਲੈਂਦੀ ਹੈ।
ਅੱਛਾ।
ਹਾਂਜੀ, ਤੇ ਸਬਜ਼ੀ ਹੁਣ ਬਣਾ ਲਈ ਆ ਤੇ ਸ਼ਾਮ ਨੂੰ ਵੇਖੋ ਜੇ, ਇਹਦੇ ਨਾਲ ਸਰਗਿਆਂ ਦੇ ਠੀਕ, ਨਹੀਂ ਤੇ ਹੋਰ ਕੁੱਝ ਬਣਾਉਣਾ ਪੈਣਾ ਹੈ।
ਅੱਛਾ।
ਹਾਂਜੀ।
ਚਲੋ, ਅੱਜ ਕੀ ਬਣਾਇਆ? ਤੁਸੀਂ ਸਬਜ਼ੀ ਮੁਲ ਲੈਂਦੇ।
ਹਾਂਜੀ-ਹਾਂਜੀ, ਮੋਲ ਵੀ ਲਾਈ ਦੀ ਸਬਜ਼ੀ। ਤੁਹਾਨੂੰ ਪਤਾ ਫੇਰ ਸ਼ਹਿਰਾਂ ਚ ਕਿੱਦਾਂ ਰਹਿਣਾ ਕਿ ਕੀਤੀ।
ਹੂੰ-ਹੂੰ।
ਉਹਦੇ ਹੀ ਜਦਾਂ ਆਪ ਹਾਂ।
ਹਾਂਜੀ।
ਮੈਂ ਹੈਗੇ ਹੁੰਦੇ ਜਿੱਦਾਂ ਪਲਾਟ-ਪੁਲਟ ਖਾਲੀ ਹੁੰਦੇ ਨਾ, ਤੇ ਉੱਥੇ ਮਤਲਬ ਲਾਈ। ਦੋ ਜਣੇ ਘਰਾਂ ਨੇ
ਹਾ-ਹਾ।
ਤੇ ਉਹ ਬਾਅਦ ਵਿੱਚ ਵੀ ਕੋਠੀਆਂ ਬਣੀਆਂ ਉੱਥੇ
ਹਾਂ।
ਤੇ ਔਹ ਉੱਪਰ ਗਮਲੇ ਆ ਵੈ ਵੱਡੇ-ਵੱਡੇ ਰੱਖੇ ਤੇ ਉਹਨਾਂ ਚ ਲਾਈਆਂ ਸੀ, ਭਿੰਡੀਆਂ ਤੇ ਬੈਂਗਣ ਤੇ ਮਿਰਚ। ਮਿਰਚਾਂ ਤੇ ਉਹ ਤੁਹਾਨੂੰ ਪਤਾ ਜਿੱਦ ਗਰਮੀ ਪੈਂਣ ਦੀਈ ਆ ਤੇ ਉਹ ਤੇ ਓਦਾਂ ਹੀ ਮਤਲਬ ਸੜ ਜਾਂਦੀਆਂ ਧੁੱਪ ਦੇ ਨਾਲ
ਮਰਚਾ ਜਾਂ ਫੇਰ ਉਹਨਾਂ ਨੂੰ ਮਤਲਬ ਇਹੋ ਜਿਹੀ ਜਗ੍ਹਾ ਤੇ ਰੱਖੋ ਜਿੱਥੇ ਧੁੱਪ ਵੀ ਪਵੇ ਤੇ ਛਾਂ ਵੀ ਰਵੇ।
ਹਾਂਜੀ-ਹਾਂਜੀ, ਉਹ ਵੈਸੇ ਹਰਿਆ ਜਾ ਜਿਹੜਾ ਮਿਲਦਾ ਨੀ ਕੱਪੜਾ ਜਿਹੜਾ ਉਹ ਵੈਸੇ ਪਾਇਆ ਸੀ। ਤੇ ਥੋੜੀਆਂ ਜਿਆਂ ਲੱਗਦੀਆਂ ਰਹੀਆਂ ਭਿੰਡੀਆਂ
ਅੱਛਾ।
ਤੇ ਪੁਦੀਨਾ ਹੈਗਾ ਵਾ ਪੁਦੀਨਾ ਵਾ-ਵਾ ਦੋ ਗਮਰਿਆਂ ਚ ਲਾਇਆ ਵਾ।
ਠੀਕ ਆ।
ਹਾਂਜੀ।
ਚਲੋ, ਵਧੀਆ ਵਾ ਜਿੰਨਾ ਵੀ ਹੋ ਸਕੇ, ਥੋੜ੍ਹਾ-ਬਹੁਤਾ ਕਰਨਾ ਚਾਹੀਦੀ ਖੇਚਲ
ਸਬਜ਼ੀ ਨੀ ਮਤਲਬ ਰਹਿੰਦੀ ਸਬਜ਼ੀ ਜਾਂ ਤੇ ਗਰਮੀ ਜਿਆਦਾ ਵ ਹੋਣਾ।
ਹੂੰ-ਹੂੰ, ਸਰ ਜੀ ਹੁਣ ਸਾਡੀ ਪਿੰਡਾਂ ਥਾਵਾਂ ਆਲਿਆਂ ਦੀ ਵੀ। ਸਬਜ਼ੀਆਂ ਖ਼ਰਾਬ ਹੋ ਗਈਆਂ ਵਾ ਮੀਂਹ ਪੈਣ ਕਰਕੇ ਨਾ।
ਹਾਂਜੀ-ਹਾਂਜੀ।
ਅਤੇ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ, ਕੱਦੂ ਵਗੈਰਾ ਗਾਲਣੇੇ ਸ਼ੁਰੂ ਹੋ ਜਾਂਦੇ ਥੱਲੇ ਲੱਗੇ-ਲੱਗੇ।
ਉਹੀ ਨਾ ਜਿੱਦਾਂ ਮਤਲਬ ਪਹਿਲਾਂ ਹੁਣ ਇੰਨੀ ਗਰਮੀ ਤੇ ਉੱਤੋਂ ਮੀਂਹ ਪੈ ਗਿਆ ਤੇ ਉਹ ਜਦੋਂ ਧਰਤੀ ਉ ਭੜਾਸ ਜੇਇ ਛੱਡ ਜਾਂਦੀ ਹੈਨਾ
ਬਸ ਇਹੋ ਹੀ ਸਿਰਫ ਜਿਹੜੇ ਉਸ ਸਟੋਰਾਂ ਦੇ ਵਿੱਚ ਸਬਜ਼ੀਆਂ ਨੂੰ ਸਟੋਰ ਕਰਕੇ ਰੱਖਦੇ ਆ ਨਾ ਉਹਨਾਂ ਦੀ ਸਬਜ਼ ਇੱਕ ਜਿੰਨਾ ਲਾਈਆਂ ਹੁੰਦੀਆਂ ਤੇ ਉਪਰੋ ਪੂਰਾ ਪ੍ਰਬੰਧ ਕੀਤਾ ਹੁੰਦਾ ਮੀਂਹ ਕਣੀ ਦਾ ਵੀ ਉਹ ਸਬਜ਼ੀ ਸਹੀ ਰਹਿੰਦੀ
ਲ ਵੇਖੀ ਦਾ ਨਾ ਮਤਲਬ ਖੇਤਾਂ ਦੇ ਵਿੱਚ ਉਹ ਵੀ ਕਈਆਂ ਨੇ ਜਿੱਦਾਂ ਸਬਜੀ ਸੂਬਜੀ ਲਾਈ ਹੁੰਦੀ ਉਹਨਾਂ ਨੇ ਉਹ ਲਾਈ ਹੁੰਦੀ ਹਰਿਆ ਚ ਜਿਹੜੇ ਮਿਲਦੀ ਆ ਨੈਟ ਜੀ ਵਾਲਾ
ਪੂਰਾ ਕਈਆਂ ਨੇ ਸ਼ੈੱਡ ਹੀ ਪਾਇਆ ਹੁੰਦਾ ਸਾਡੇ ਇੱਥੇ ਲਾਗੇ ਗਏ ਅਤੇ ਉਹਨਾਂ ਨੇ ਨਾ ਖੀਰੇ ਲਈ ਪੰਜ ਕਿੱਲੇ ਥਾਂ-
ਅੱਛਾ
ਖੀਰੇ ਲਾਏ ਆ ਅਤੇ ਉਹਨਾਂ ਨੇ ਮਤਲਬ ਵਿੱਚ ਸਾਰਾ ਹੀ ਉਹਨੂੰ ਕਵਰ ਕੀਤਾ
ਮਤਲਬ ਉਹ ਸਾਰੇ ਫੇਰ ਸਬਜ਼ੀ ਮੰਡੀ ਜਾਣਗੇ ਕੇ
ਨਹੀਂ ਉਹਨਾਂ ਦੇ ਸਬਜ਼ੀ ਮੰਡੀ ਜਾਂਦੇ ਨੇ
ਮੰਡੀ ਜਾਣਗੇ ਹੈਨਾ
ਮੰਡੀ-ਮੰਡੀ ਜਾਂਦੇ ਹਾਰ ਰੋਜ਼ ਹੀ ਖੀਰੇ ਟੁੱਟਦੇ ਆ
ਅੱਛਾ
ਹਾਂ
ਵਧੀਆ ਮੈਂ ਤੇ ਕਹਿੰਦੀ ਵੀ ਏਦਾਂ ਕਰਨਾ ਚਾਹੀਦਾ ਉਦਮ ਹੈਣਾ
ਉਹਨਾਂ ਨੇ ਮਤਲਬ ਏਦਾਂ ਨਾ ਇੱਕ ਵਾਰ ਖਰਚਾ ਲਾਇਆ ਵਾ ਹੁਣ ਉਹਨਾਂ ਨੂੰ ਕੋਈ ਕੋਈ ਪ੍ਰੋਬਲਮ ਨਹੀਂ ਉਹ ਬੂਟੇ
ਹਾਂਜੀ
ਉਹਨਾਂ ਦੇ ਵਧੀਆ ਚੱਲਣ ਡ ਜਦੋਂ ਉਹ ਲੱਗਦਾ ਕਿ ਬੂਟਾ ਥੋੜ੍ਹਾ ਖਰਾਬ ਤੇ ਫੇਰ ਨਵਾਂ ਬੂਟਾ ਟਾ ਲੱਗ ਜਾਂਦਾ ਵਾ ਸੀਜਨ ਦੇ ਹਿਸਾਬ ਨਾਲ ਉਹ ਸਾਲ ਬਾਹੁਦ ਬਦਲੀ ਹੋ ਜਾਂਦੀ ਖੀਰਾ ਜਿਹੜਾ ਹੁੰਦਾ ਇਹ ਚੱਲਦਾ ਵੀ ਸਾਲ ਹੀ ਹੈ ਨਾ
ਹਮ-ਹਮ ਆਹੋ ਮਤਲਬ ਲੋਕੀ ਗਰਮੀ ਚ ਵੀ ਜਿਆਦਾ ਖਾਂਦੇ ਤੇ ਸਿਆਲ ਚ ਵੀ ਹੁੰਦਾ ਵਾ
ਜਿਹੜੇ ਆ ਚਾਈਨਾ ਵਾਲੇ ਖੀਰੇ ਨਹੀਂ ਹੁੰਦੇ ਇਹ ਬੀਜ ਉਹਨਾਂ ਨੇ ਬੀਜੇ ਜਹਾ ਵਾ ਅਤੇ ਬੜਾ ਵਧੀਆ ਉਹ ਨਜ਼ਾਰਾ ਉਹਨਾਂ ਨੂੰ
ਇਹਦਾ ਮਤਲਬ ਸ਼ਰੀਕਾ ਵੀ ਖਾ ਲੈਂਦੇ ਹੈਨਾ
ਆਹੋ ਤਰ੍ਹਾਂ ਦੇ ਖਾ ਲਈ ਤਾਂਕੀ ਚਲੋ ਆਪਾਂ ਤੇ ਨੀ ਖਾਂਦੇ ਆਪਾਂ ਛੇਲ ਕੇ
ਇਹ ਅਦੇ ਇਹਨਾਂ ਮਤਲਬ ਹੋ ਤੂੰ ਬਜ਼ਾਰੋਂ ਲੈ ਕੇ ਆਏਂ ਸਬਜ਼ੀ ਪੁਤਲੀ ਘਰੋਂ ਸਬਜ਼ੀ ਮੰਡੀ ਤੋਂ
ਹਮ-ਹਮ
ਤੇ ਉਥੋਂ ਮਤਲਬ ਲਿਆ ਆਦੇ ਹੀ ਚਾਈਨਾ ਦੇ ਖੀਰੇ ਆ ਤੇਤਲਬ ਉਹਦੇ ਛਿਲਕੇ ਵੀ ਆਂਦੇ ਖਾ ਲਈ ਦੇ ਏ
ਪਰ ਜ਼ਿਆਦਾ ਹੁਣ ਵਿਆਵਾਂ ਸਰਦੀਆਂ 'ਚ ਵੀ ਉਹੀ ਹੀ ਲੱਗੇ ਹੁੰਦੇ ਨੇ ਓਦਾਂ ਹੀ ਉਹਨਾਂ ਕੱਟ ਘੱਟ ਸਜਾਵਟ ਕੀਤੀ ਹੁੰਦੀ
ਉਹ ਤਾਂ ਹੀ ਉਹ ਖਾ ਲੈਂਦੇ ਨਾ ਉਹਦਾ ਜਿਹੜਾ ਖੇਲਣ ਹੁੰਦੀ ਹੈ ਛਿਲਕਾ ਜਿਹੜਾ
ਉਹ ਪੋਲੀ ਹੁੰਦੀ ਆ
ਹਮ-ਹਮ ਦੂਜੇ ਜਿਹੜੇ ਉਹਦੀ ਲਾਉਣੀ ਪੈਂਦੀ ਹੈ
ਉਹ ਸਖ਼ਤ ਹੁੰਦੀ ਉਹ ਜਦ ਉਹ ਜਿੜ ਆਪਾਂ ਚਿੱਤਦੇ ਹਾਂ ਅਤੇ ਉਹ ਦੰਦ ਥੱਲੇ ਅੜ੍ਹਦੀ
ਹਾਂਜੀ-ਹਾਂਜੀ ਹੋਰ
ਕੰਮ ਕਰਨ ਦਾ ਇੱਕ ਜ਼ਰੀਆ ਬਣਿਆ ਕਿਸੇ ਨੇ ਵੀ ਕੰਮ ਕਰਨਾ ਹੋਵੇ ਸਹੀ ਕੋਈ ਨਾ ਕੋਈ ਬੰਦਾ ਤੋਰ ਹੀ ਲੈਂਦਾ ਵਾ
ਹਾਂਜੀ-ਹਾਂਜੀ
ਹੁਣ ਸਾਡੇ ਖੇਤਾਂ ਨੂੰ ਹੀ ਚੀਜ਼ਾਂ ਜਿਹੜੀਆਂ ਲੋਕ ਖਰੀਦ ਕੇ ਤੇ ਬਾਹਰ ਉਹ- ਵਪਾਰੀ ਲੋਕ ਜ਼ਿਆਦਾ ਪੈਸਾ ਕਮਾਉਣ ਡੇ
ਨਾ ਮਤਲਬ ਫਸਲਾਂ ਸਾਡੀਆਂ ਹੁੰਦੀਆਂ ਵਾ ਤੇ ਮੁੱਲ ਜਿਹੜੇ ਵਪਾਰੀ ਲਾਉਂਦੇ ਆ,
ਬਸ ਹੁਣ ਆਹ ਝੋਨਾ ਸਾਡੇ ਤੋਂ ਲੈ ਲੈਂਦੇ ਆ ਅਤੇ ਉਸੇ ਝੋਨੇ ਨੂੰ ਚੌਲ ਬਣਾ ਕੇ ਅਤੇ ਪੈਕਿੰਗ ਕਰਕੇ ਅਤੇ ਕਿੰਨਾ-ਕਿੰਨਾ ਪੈਸਾ ਕਮਾਉਂਦੇ ਨੇ,
ਹਾਂਜੀ-ਹਾਂਜੀ।
ਅਤੇ ਜੇ ਅਸੀਂ ਆਪ ਵੀ ਇਹ ਕੰਮ ਕਰੀਏ ਕਿ ਆਪਣੀਆਂ ਚੀਜ਼ਾਂ ਨੂੰ ਆਪ ਵੀ ਪੈਕਿੰਗ ਕਰਕੇ ਵੇਚ ਇ,
ਹਮ-ਹਮ
ਤੇ ਜੱਟ ਵੀ ਕਿਸਾਨ ਵੀ ਸੌਖੇ ਹੋਣ ਕਿਸਾਨ ਵਿਚਾਰਿਆਂ ਨੂੰ ਅਸਰ ਸਮਝ ਹੀ ਨਹੀਂ ਆਉਂਦੀ ਕਿ ਕਿੱਦਾਂ ਕੰਮ ਕਰਨਾ,
ਹਾਂਜੀ-ਹਾਂਜੀ ਇਹਦੇ ਮਤਲਬ ਪਹੀਆਂ ਹੀ ਚਾਹੀਦਾ ਸੀ ਨਾ ਜਿੱਦਾਂ ਮੰਡੀਆਂ ਵਗੈਰਾ ਬਣੀਆਂ ਵੀ ਜੇ ਮੰਨ ਲਓ ਹੁਣ ਜੇ ਆਪਾਂ ਸਾਰਾ ਖਰਚ ਕਰਕੇ ਇੰਨੀ ਮਿਹਨਤ ਕਰਕੇ ਫਸਲ ਉਗਾਉਂਦੇ ਹਨਾ, ਤੇ ਮੁੱਲ ਵੀ ਕਿਸਾਨ ਹੀ ਪਾਉਣ ਆਪਣਾ ਤੇ ਇੰਨੀ ਸਾਡੀ ਇੰਨੀ ਦੀ ਲੱਗਣੀ ਆ,
ਨਾ ਸਾਡੇ ਅਸੀਂ ਅੱਗੇ ਇਹੋ ਚੀਜ਼ ਸੋਚਣ ਹੁੰਦੇ ਵੀ ਮਤਲਬ ਆਪਾਂ ਕੋਈ ਵੀ ਚੀਜ਼ ਬਾਜ਼ਾਰ ਤੋਂ ਲਿਆਦੇ ਤੇ ਉਹਦੇ ਦਸਾਂ ਪੰਦਰਾਂ ਦਿਨਾਂ ਬਾਅਦ ਮਹੀਨੇ ਬਾਅਦ ਉਹਦਾ ਇੱਕ ਦੋ ਰੁਪਈਏ ਤਿੰਨ ਰੁਪਏ ਰੇਟ ਵੱਧ ਜਾਂਦਾ ਹਰ ਇੱਕ ਚੀਜ਼ ਦਾ,
ਅਤੇ ਛੇ ਮਹੀਨਿਆਂ ਬਾਅਦ ਉਹ ਕਿੰਨਾ ਰੇਟ ਦਾ ਫ਼ਰਕ ਪੈ ਜਾਂਦਾ, ਉਹ
ਹਾਂਜੀ।
ਅਤੇ ਜਿਹੜੀ ਹੁਣ ਸਾਡੀ ਫਸਲ ਜਾਂਦੀ ਆ ਉਹ ਛੇ ਮਹੀਨਿਆਂ ਬਾਅਦ, ਜਿਹਦੋਂ ਸਾਲ ਬਾਅਦ ਕਣਕ ਜਾਣੀ ਹੁੰਦੀ ਆ ਤੇ ਉਹ ਮਹਾਂ ਸੌ ਰੁਪਇਆ ਵੀ ਨਹੀਂ ਵੱਧਦਾ ਘਰ, ਪੰਜਾਹ ਰੁਪਈਏ ਵੱਧ ਗਏ ਜਾਂ ਪੰਝੱਤਰ ਵੱਧ ਗਏ, ਤੇ ਜਿਹੜਾ ਝੋਨਾ ਵਾ ਉਹਦਾ ਵੀ ਇੱਕੋ ਹੀ ਰੇਟ ਆ ਤਿੰਨ ਹਜ਼ਾਰ ਬੱਤੀ ਸੌ ਦੇ ਲਾਗੇ ਬੰਨੇ,
ਹਾਂ।
ਬ ਮਤਲਬ ਮਹਿੰਗਾਈ ਕਿੰਨੀ ਹੋ ਗਈ ਖਾਦਾਂ ਦਵਾਈਆਂ ਦਾ ਕਿੰਨਾ ਮਹਿੰਗਾ ਹੋ ਗਿਆ ਕੰਮ,
ਗਈ ਹੁਣ ਵੇਖੋ ਸਬਜ਼ੀਆਂ ਜਿਹੜੀਆਂ ਮੁੱਲ ਦੀਆਂ ਉਹ ਕਿੰਨੀਆਂ ਮਹਿੰਗੀਆਂ ਕਰਦੀਆਂ ਜਿਹੜੇ ਆਉਂਦੇ
ਆਹ, ਆਹੋ ਮਤਲਬ ਇਹਨਾਂ ਦੀ ਚੀਜ਼ ਹਰ ਇੱਕ ਮਹਿੰਗੀ ਹੋ ਜਾਂਦੀ ਜਦੋਂ ਸਾਡੇ ਤੋਂ ਲੈਂਦੇ ਆ ਤੇ ਸਾਨੂੰ ਦਿੰਦੇ ਕੁੱਝ ਨਹੀਂ ਉਹ,
ਹਾਂਜੀ-ਹਾਂਜੀ ਹੁਣ ਮੰਨ ਲਓ ਜੇ ਹਾਂਜੀ ਆ ਹੁਣ ਦੁੱਧ ਆ ਤੇ ਜੇ ਮਹਿੰਗਾ ਕੀਤਾ ਵਾ, ਤੇ ਉਹ ਲੋਕੀ ਰੋਂਦੇ ਆ ਵੀ ਇਹਨਾਂ ਨੇ ਦੁੱਧ ਮਹਿੰਗਾ ਕਰਤਾ, ਆਪਾਂ ਸਬਜ਼ੀਆਂ ਵੀ ਤੇ, ਅਸੀਂ ਲੈਂਦੇ ਹਾਂ ਸੱਠ ਰੁਪਈਏ ਤੇ ਹੁਣ ਮੇਰੇ ਖ਼ਿਆਲ ਨਾਲ ਉਹਨਾਂ ਨੇ ਪੈਂਟ ਕਰਤਾ ਵਾ,
ਆ ਤੁਹਾਡਾ ਦੁੱਧ ਪੈਂਠ ਹੋ ਗਿਆ ਵਾ ਅਤੇ ਸਾਡਾ ਇੱਥੇ ਸਾਡੇ ਤੋਂ ਤਾਂ ਉਹ ਰੇਟ ਹੀ, ਡੇਅਰੀ ਵਾਲੈ ਲੈਣ ਡ ਨੇ ਜੋ ਪਹਿਲਾਂ,
ਆਹੋ ਤੇ ਪੈਂਹਠ ਰੁਪਈਏ ਸਾਡੇ ਇੱਧਰ ਦੁੱਧੀ ਦੇ ਕੇ ਜਾਂਦਾ ਹੈ ਤੇ, ਅਸੀਂ ਕਿਹਾ ਵੀ ਚੱਲ ਇੱਕ ਦੋ ਰੁਪਈਆ ਵਧਾਉਣੇ ਤੇ ਵਧਾਓ ਤੂੰ ਸਿੱਧੇ ਪੰਜ ਰੁਪਈਏ,
ਉਹ ਇਹਨਾਂ ਦੇ ਰੇਟ ਵੱਧ ਜਾਂਦੇ ਆ ਮਤਲਬ ਸਾਡਾ ਰੇਟ ਹੁਣ ਅਸੀਂ ਖਾਲੇ ਹੁੰਦੇ ਨਾ, ਪੰਦਰਾਂ ਸੌ ਦਾ ਤੋੜਾ ਖਾਲਦਾ ਹੁੰਦਾ
ਹਾਂ,
ਅਤੇ ਦੁੱਧ ਦਾ ਸਾਡਾ ਉਹੀ ਰੇਟ ਹੈ,
ਤੇ ਫੇਰ ਉਦੋਂ ਪਿੱਛੇ ਜਿ ਹੋਇਆ ਸੀ ਨੂੰ ਜਿਹੜਾ ਵੇਰਕੇ ਦੇ ਪੈਕਟ ਮਿਲਦੇ ਉਹ ਵੀ ਉਹਦਾ ਵੀ ਪ ਪਿਆ ਦੋ ਤਿੰਨ ਰੁਪਈਏ ਦਾ ਫਰਕ,
ਅੱਛਾ? ਪਰ ਕਿਸਾਨਾਂ ਦਾ ਵੀ ਵਧਣਾ ਚਾਹੀਦਾ ਪਲਾਂ ਇਹ ਥੋੜਾ ਕਿ ਹੋਣਾ, ਜਿਨ-ਜਿਨ ਜਿਹੜੇ ਦੁੱਧ ਵੇਚਦੇ ਉਹਨਾਂ ਦਾ ਵੀ ਵੱਧਣਾ ਚਾਹੀਦਾ, ਰੇਟ, ਆਹ ਤੁਹਾਡੇ ਅਜ ਬੱਚੇ ਘਰ ਨੇ?
ਹਾਂਜੀ ਬੱਚੇ ਆ ਗਏ ਇਹਨੇ ਲੈ ਕੇ ਆਏ ਸਕੂਲ ਤੋਂ, ਤੁਹਾਨੂੰ ਪਤਾ ਬਹੁਤ ਸ਼ੈਤਾਨ-ਸ਼ੈਤਾਨ ਬਹੁਤ ਹੈ। ਉਹਨਾਂ ਨੂੰ ਇਹ ਪਤਾ ਕਿ ਹੁਣਾ ਮੰਮਾ ਫੋਨ ਤੇ ਗੱਲ, ਕਰਨ ਦੇ ਤੇ ਮੈਨੂੰ ਕਿਸੇ ਤਰੀਕੇ ਨਾਲ ਫੋਨ ਦੇ ਦੇ ਮੰਮਾ
ਅੱਛਾ ਅੱਛਾ
ਹਾਂਜੀ, ਹਾਂਜੀ,
ਉਹ
ਹੋਰ ਜੀ, ਤੁਹੀਂ ਸੁਣਾਓ ਜੀ, ਸਿਹਤਾਂ ਠੀਕ-ਠਾਕ ਨੇ?
ਹਾਂਜੀ, ਵਧੀਆ ਜੀ, ਸਿਹਤ ਵੀ ਸਭ ਠੀਕ-ਠਾਕ।
ਹਾਂਜੀ। ਠੀਕ ਹੈ ਜੀ, ਫਿਰ
ਚਲੋ, ਤੁਹਾਡੀ ਬੇਟੀ ਰੌਲਾ ਪਾਉਣ ਲੱਗ ਪੀ, ਹੁਣ।
ਹਾਂਜੀ-ਹਾਂਜੀ, ਮੈਂ ਥੋੜਾ ਜਿਹਾ ਨਾਲੇ ਕੰਮ ਵੀ ਕਰਨਾ ਹੀ। ਕੋਈ ਨੀ ਆਪਾਂ ਫੇਰ ਕਰਾਂਗੇ ਗੱਲ, ਠੀਕ ਆ, ਜੀ।
ਠੀਕ ਹੈ, ਓਕੇ।
ਠੀਕ ਹੈ, ਜੀ। ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ।
ਇੱਧਰੋਂ ਕੱਟਿਆ ਨੀ ਜਾਂਦਿਆ, ਇੱਧਰੋਂ ਵੇਖਿਓ ਕੱਟਕੇ।
ਹੈਂ!
ਹੈਲੋ।
ਇੱਧਰੋਂ ਕੱਟੋ ਹਾਂ, ਤੁਂਹੀ ਭਲਾ।